ਸ਼ਸ਼੍ਰੀ ਕਾਲ ਜੀ। ਹੈਲੋ, ਹਾਂਜੀ, ਸ ਸ਼੍ਰੀ ਕਾਲ ਜੀ।
ਸ ਸ਼੍ਰੀ ਕਾਲ ਜੀ, ਹੋਰ ਕੀ ਹਾਲ ਚਾਲ ਐ।
ਹਾਂਜੀ, ਵਦੀਆ ਜੀ, ਤੁਸੀਂ ਸੁਣਾਓ ਕਿਵੇਂ ਓ ਠੀਕ ਓ? ਹੈਲੋ।
ਹੈਲੋ।
ਹਾਂਜੀ, ਆਵਾਜ਼ ਆ ਰਈ ਐ ਮੇਰੀ।
ਹਾਂਜੀ, ਮੈਂ ਵਦੀਆ, ਤੁਸੀਂ ਸੁਣਾਓ, ਤੁਸੀਂ ਠੀਕ ਓ?
ਹਾਂਜੀ, ਹਾਂਜੀ, ਵਦੀਆ ਜੀ ਵਦੀਆ, ਬੌਤ ਵਦੀਆ, ਹੋਰ ਸੁਣਾਓ ਜੀ ਘਰ ਪਰਿਵਾਰ ਸਭ ਠੀਕ ਠਾਕ?
ਹਾਂਜੀ ਸਬ ਵਦੀਆ, ਚੜ੍ਹਦੀ ਕਲਾ ਚ। ਤੁਸੀਂ ਦੱਸੋ, ਤੁਹਾਡੇ ਉੱਧਰ ਸਭ ਠੀਕ ਨੇ?
ਹਾਂਜੀ, ਸਬ ਵਦੀਆ ਜੀ ਵਦੀਆ। ਹੋਰ ਸੁਣਾਓ ਜੀ, ਹੋ ਗਏ ਫ੍ਰੀ ਜੀ।
ਹਾਂਜੀ ਬਸ ਹੁਣੇ ਹੀ ਫਰੀ ਹੁਣ
ਹੈਲੋ। ਹੈਲੋ।
ਹਾਂਜੀ
ਤੋਡੇ ਵੱਲੋਂ ਨਾ ਨੈਟਵਰਕ ਦੀ ਸ਼ਾਇਦ ਕੋਈ ਪ੍ਰੋਬਲਮ ਲੱਗਦੀ ਮੈਨੂੰ
ਹੁਣ ਠੀਕ ਹੈ।
ਹਾਂਜੀ, ਹੁਣ ਠੀਕ ਐ।
ਹਾਂਜੀ-ਹਾਂਜੀ।
ਹੋਰ ਸੁਣਾਓ ਜੀ, ਕਿਵੇਂ ਘਰ ਪਰਿਵਾਰ ਸਭ ਠੀਕ, ਬੱਚੇ ਠੀਕ ਠਾਕ।
ਹਾਂਜੀ, ਬੱਚੇ ਵਦੀਆ, ਤੁਸੀਂ ਦੱਸੋ ਓਦਰ ਸਬ ਠੀਕ ਨੇ।
ਹਾਂਜੀ-ਹਾਂਜੀ, ਹੋਰ ਕਿਵੇਂ ਚੱਲ ਰਿਆ ਜੀ ਤੁਆਡਾ। ਦਿਨ, ਦਿਨ ਭਰ ਕਿਵੇਂ ਕੀ ਕਰਦੇ ਓ?
ਬਸ ਏਦਾਂ ਸਵੇਰੇ ਏਦਾਂ ਈ, ਸਵੇਰੇ ਉੱਠੀ ਦਾ, ਅੱਜ-ਕੱਲ ਬੱਚਿਆਂ ਦੀ ਛੁੱਟੀਆਂ ਚੱਲ ਰੀਆਂ ਨੇ। ਤਾਂ ਦਿਨ ਐਦਾਂ ਈ ਨਿਕਲ ਜਾਂਦਾ ਕੋਈ ਰੂਟੀਨ ਨੀ ਬਣੀ ਹੋਈ ਹਜੇ ਤੱਕ ਤੇ ਜਦੋਂ ਸਕੂਲ ਜਾਣਗੇ ਫਿਰ ਐ ਫਿਰ ਚੱਲੇਗਾ ਸਬ ਕੁਛ।
ਹਾਂਜੀ, ਇਹ ਤਾਂ ਹੈਗਾ ਈ ਐ ਜੀ ਰੂਟੀਨ ਤੇ ਬਸ ਹੁਣ ਕੱਲ ਤੋ, ਸਕੂਲ ਸਬ ਦੇ ਖੁੱਲ ਰਏ ਐ ਜੀ।
ਹਾਂ। ਹਾਂਜੀ-ਹਾਂਜੀ ਕਾਲ ਤੋਂ ਹੋਏਗਾ, ਫਿਰ ਜਲਦੀ ਉੱਠਣਾ ਇਹਨਾਂ ਦੇ ਨਾਲ ਫੇਰ, ਸਕੂਲ ਭੇਜੋ ਏਹਨਾਂ ਨੂੰ
ਹਾਂਜੀ-ਹਾਂਜੀ ਬਸ ਸਾਰਾ ਦਿਨ ਫੇਰ ਸਕੂਲ ਭੇਜ ਕੇ ਘਰ ਦੇ ਕੰਮ, ਨਬੇੜੋ ਆਪਦੇ
ਬਸ ਉਹੀ ਫੇਰ, ਨਾਸ਼ਤਾ ਪਾਣੀ ਕਰੋ, ਨਾਸ਼ਤਾ ਪਾਣੀ ਹੁੰਦਾ ਫੇਰ ਇਹਨੇ ਚ, ਇਹਨਾਂ ਦੇ ਆਣ ਦਾ ਟਾਈਮ ਹੋ, ਜਾਂਦਾ
ਹਾਂਜੀ।
ਹਾ, ਹਾ, ਹਾ ਊਹਿਨਾ, ਇਹ ਆਦੇ ਨੇ ਉਦੋਂ ਨਾਲ-ਨਾਲ ਦੁਪਹਿਰ ਦੀ ਚੱਲਦਾ ਰਹਿੰਦਾ ਏ,
ਹਾਂਜੀ, ਇੱਕ ਗਰਮੀ ਬਹੁਤ ਜਿਆਦਾ ਬਹੁਤ ਜ਼ਿਆਦਾ ਗਰਮੀ ਹੋ ਗਈ ਹੋਈ ਆ।
ਹਾਂਜੀ।
ਉੱਧਰੋਂ ਪਾਵਰ ਕੱਟ, ਇੰਨੇ ਲੱਗ ਰਹੇ ਆ ਕਿ ਬੇਹਿਸਾਬ
ਜੀ-ਜੀ ਬਿਲਕੁਲ, ਗਰਮੀ ਬਹੁਤ ਆ ਅੱਜ ਮੈਂ ਸਾਡੇ ਸਾਈਡ ਤੇ, ਅੱਜ ਸਵੇਰ ਦੀ ਲਾਈਟ, ਨਹੀਂ ਸੀ।
ਹਾਂਜੀ, ਹੁਣ ਵੀ ਸਾਡੇ ਤੇ ਹੈ ਨਈ, ਪਾਵਰ ਕੱਟ ਲੱਗਿਆ ਹੋਇਆ ਹਲੇ ਵੀ
ਅੱਛਾ-ਅੱਛਾ ਉਹੀ ਨਾ ਸਾਡੀ ਸਵੇਰ ਦੀ ਲਾਈਟ, ਕੋਈ ਚਾਰ ਵਜੇ ਨਾਲ ਆਈ ਹੈ। ਸਵੇਰੇ ਪੰਜ ਵਜੇ, ਲਾਈਟ ਗਈ ਹੋਈ ਸੀ ਉਹੀ ਗਰਮੀ ਏਨੀ ਏ, ਲੋੜ ਇੰਨਾ ਜ਼ਿਆਦਾ ਹੁੰਦਾ ਹੈ। ਕੀ, ਕਟ ਲਗਾਣੇ ਪੈਂਦੇ ਨੇ, ਉਹਨਾਂ ਨੂੰ
ਹਾਂਜੀ, ਕੁਛ ਏਸੀ ਵੀ ਤਾਂ ਦੇਖੋ ਕਿੰਨੇ, ਚੱਲ ਰਹੇ ਆ ਕਿੰਨਾ ਉਹ ਲੋਡ ਪੈ ਰਿਹਾ ਹਨਾ, ਏਸੀਆਂ ਦਾ ਵੀ ਤੇ ਫਿਰ ਹੁਣ, ਗੌਰਮੈਂਟ ਵੀ ਕੀ ਕਰੇ ਕਿੱਥੋਂ, ਇੰਨੀ ਉਹ ਕਰੇ
ਕੁਛ ਗਰਮੀ ਇੰਨੀ, ਜ਼ਿਆਦਾ ਹੈ ਕਿ ਏਸੀ ਕੰਮ ਵੀ ਨਈ, ਕਰਦੇ ਜਦੋਂ ਲਾਈਟ, ਆਉਂਦੀ ਹੈ ਚੱਲਦੀ ਹੈ।
ਤਾਂ ਵੀ ਨਈ ਏ ਸੀ, ਕੰਮ ਕਰਦੇ ਜਿਨਾਂ ਦੇ ਉੱਪਰ ਦੇ ਪੋਸ਼ਣ ਨੇ, ਉੱਧਰ ਤਾਂ ਏ ਸੀ ਚੱਲ, ਰਿਹੇ ਨਹੀਂ ਚੱਲ, ਰਿਹਾ ਇੱਕ ਬਰਾਬਰ ਹੀ ਹੈ
ਉਹੀ ਹੈ ਨਾ ਜਿਵੇਂ, ਦੀਵਾਰਾਂ ਹੁਣ ਦੇਖੋ ਆਪਾਂ ਚਲਾਉਂਦੇ ਹਾਂ, ਦੀਵਾਰਾਂ ਪਹਿਲਾਂ ਗਰਮ ਹੁੰਦੀਆਂ ਪਹਿਲਾਂ ਉਹ ਠੀਕ ਹੁੰਦੀ ਹੈ, ਤੇ ਉਹਨੇ ਨੂੰ ਲਾਈਟ ਫਿਰ ਚਲੀ ਜਾਂਦੀ ਏ, ਤੇ ਫਿਰ ਫਰਹੀਆ ਰਹਿ
ਹਾਂ, ਇਹ ਤੇ ਮੇਰੇ ਨਾਲ ਬਹੁਤ ਹੁੰਦਾ ਹੈ। ਕਿਉਂਕਿ, ਮੇਰਾ ਰੂਮ ਹੀ ਉੱਪਰ ਹੈ
ਓਕੇ -ਓਕੇ ਨਹੀਂ ਸਾਡਾ ਹੈਗਾ ਤਾਂ, ਨੀਚੇ ਹੀ ਹੈ ਬਟ ਬਟ ਇਹ ਹੈ ਕਿ ਬਿਲਕੁਲ ਨਾ, ਲਗਾ ਕੇ ਚਲੋ ਅ ਜਿਵੇਂ ਸਾਡੇ ਇੱਥੇ, ਅ ਬਣੀਆਂ ਹੋਈਆਂ ਬਾਰੀਆਂ ਬਣੀਆਂ ਜੇ, ਬਾਰੀਆਂ ਤੋਂ ਧੁੱਪ ਆਉਂਦੀ ਹੈ ਤੇ, ਉਹ ਗਰਮੈਸ਼ ਰਹਿੰਦੀ ਕਮਰੇ ਦੇ ਵਿੱਚ ਬਾਹਰ ਵਿਹੜਾ ਓਪਨ ਹੈ, ਉਹਦੇ ਨਾਲ ਫ਼ਰਕ ਪੈ ਜਾਂਦਾ।
ਗਰਮੀ, ਵੀ ਇੰਨੀ ਹੈ ਕਿ ਇਸ- ਇਸ ਦੇ ਬਿਨਾਂ ਰਹਿਣ ਵੀ ਨਹੀਂੀ ਹੁੰਦਾ, ਔਰ ਲਾਈਟ ਜਾਂਦੀ ਹੈ ਤਾਂ ਫੇਰ ਬੜਾ ਔਖਾ ਹੋ ਜਾਂਦਾ
ਬੜੀ ਮੁਸ਼ਕਿਲ ਹੈ, ਬਿਲਕੁਲ, ਜੀ ਬਿਲਕੁਲ ਹੁਣ ਅੱਜ ਲਾਈਟ ਨਹੀਂ ਹੈ, ਉੱਧਰੋਂ ਲਾਈਟ ਨਹੀਂ ਹੈ ਉੱਧਰੋਂ ਗਰਮੀ ਇੰਨੀ ਜ਼ਿਆਦਾ ਹੈ ਸੁਬਾਹ ਦਾ ਇੰਨਾ ਜ਼ਿਆਦਾ ਹੋ ਚੁੱਕਾ ਕਿ ਬੁਰਾ ਹਾਲ ਹੈ ਕਿ, ਕੰਮ ਜਿਹੜਾ ਆਪਾਂ ਕਰ ਰਹੇ ਹਾਂ ਨਾ, ਉਹ ਬੜੀ ਮੁਸ਼ਕਿਲ
ਮੁਸ਼ਕਿਲ ਨਾਲ ਕੀਤਾ ਜਾਂਦਾ ਓਈ ਨਾ, ਕਿਚਨ ਚ ਵੀ ਜਾਂਦਾ ਬੰਦਾ ਸੋਚ ਕੇ, ਦੁਪਹਿਰ ਦੀ ਤਾਂ ਹੁੰਦਾ ਹੈ ਕਿ, ਬੰਦਾ ਨੱਸ ਦੇ ਨਾਲ-ਨਾਲ ਬਣਾਉਂਦਾ ਰਹਿੰਦਾ ਹੈ ਸਬਜ਼ੀ ਮੇਰਾ ਤਾਂ, ਇਹੀ ਹੁੰਦਾ ਹੈ ਕਿ ਮੈਂ ਬ੍ਰੇਕਫਾਸਟ, ਬਣਾਉਂਦੀ ਹਾਂ।
ਹ ਸੁਭਾਹ ਸਾਡਾ ਵੀ, ਇਹੀ ਸਾਡਾ ਵੀ ਦੁਪਹਿਰ ਇਹੀ ਸਕੈਡਊਲ ਹੈ ਹਾਂ ਸੁਬਾਹ- ਸੁਬਾਹ ਬਣਾ ਦੇ ਸ਼ੁਰੂ ਤੋਂ ਹੀ ਬਣਾਇਆ ਹੋਇਆ
ਹਾਂ ਨਾ, ਤੇ ਉਹੀ ਹੁੰਦਾ ਨਾ ਜਿਸ ਟਾਈਮ ਰੋਟੀ ਰੋਟੀ ਖਾਣੀ ਹੈ, ਫੁਲਕੇ ਲਾਣੇ ਹੈ, ਜਾਂ ਚਾਵਲ, ਖਾਣੇ ਹੈ ਤੇ ਉਹ ਉਸ ਟਾਈਮ ਬਣਾ ਦੇ ਬੰਦਾ ਅੱਧਾ ਘੰਟਾ ਪੈਲੇ ਬਣਾ ਦਿੰਦਾ ਤੇ ਰਾਮ ਨਾਲ ਬੈ ਕੇ ਖਾਓ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਏੱਦਾ ਈ ਹੁੰਦਾ ਮੈਨੂੰ ਹੁੰਦਾ ਐ ਕਿ ਬਸ ਹੁਣ ਜਿਵੇਂ ਥੋੜ੍ਹਾ ਠੀਕ ਏ ਤੇ ਮੈਂ ਫਟਾਫਟ ਬਣਾ ਦਾ ਰਾਤ ਦੀ ਵੀ ਤੇ ਬਸ ਫੁਲਕੇ ਓਰ ਟਾਈਮ ਸਿਰ ਲਾਣੇ ਆ ਬੱਚਿਆਂ ਨੂੰ ਵੀ ਹੁੰਦਾ ਐ ਕਿ ਕਿਚਨ ਦੇ ਵਿੱਚ ਬਾਰ-ਬਾਰ ਆਂਦੇ ਰਹਿਣਗੇ ਉਤੋ ਗਰਮੀ ਹੁੰਦੀ ਐ। ਉੱਤੋ ਹੋਰ ਮਨ ਕਾਲਾ ਪਾਂਦੇ ਰੈਂਦੇ ਆਕੇ।
ਬਿਲਕੁਲ ਜੀ ਬਿਲਕੁਲ ਸਈ ਗੱਲ ਐ ਤੇ ਤੁਸੀਂ ਕੋਈ ਜੋਬ ਕਰਦੇ ਓ? ਯਾਂ ਫਿਰ ਕਿਸ ਤਰ੍ਹਾਂ
ਨਈ ਜੋਬ ਤੇ ਨਈ ਆ ਮੈਂ ਏਦਾਂ ਈ ਪਾਰਟ ਟਾਈਮ ਜੋਬ ਕਰ ਲੈਨੀ ਆ।
ਓਕੇ-ਓਕੇ।
ਹੂੰ।
ਆਪਦਾ ਨਾ ਨੌਲੇਜ ਬਣਾ ਕੇ ਰੱਖਣੀ ਜ਼ਰੂਰੀ ਐ ਅੱਜ-ਕੱਲ ਦੇ ਟਾਈਮ ਦੇ ਵਿੱਚ ਬੰਦਾ ਆਪਣੇ ਆਪ ਨੂੰ ਥੋੜ੍ਹਾ ਜਿਆ ਬਿਜ਼ੀ ਰੱਖੇ ਓ ਸਾਰਿਆਂ ਨਾਲੋਂ ਵਦੀਆ ਚੀਜ਼ ਹੁੰਦੀ ਐ।
ਨਈ ਤਾਂ ਵੇਲੇ ਵੀ ਰੈਣਾ ਵੇਲੇ ਵੀ ਤਾਂ ਵੀ ਟਾਈਮ ਨੀ ਹੁੰਦਾ ਆਪਣੇ ਲਈ ਵੀ ਟਾਈਮ ਥੋੜ੍ਹਾ ਨਿ ਕਲਦਾ ਜਿਵੇਂ ਜੋਬ ਦੇ ਬਹਾਨੇ ਨਿਕਲ ਜਾਂਦਾ ਥੋੜਾ ਖੁਦ ਲਈ ਟਾਈਮ। ਨਈ ਤਾਂ ਬੰਦਾ ਗ੍ਰਿਸਤੀ ਵਿੱਚ ਈ ਬਿਜ਼ੀ ਰੈਂਦਾ ਬਟ
ਬਿਲਕੁਲ ਜੀ ਬੌਤ ਹਾਂ ਸਈ ਓ ਫੇਰ ਓ ਨੀ ਰੈਂਦਾ ਨਾ ਆਪਣਾ ਸਿਸਟਮ ਖਰਾਬ ਈ ਐ ਫਿਰ ਤਾਂ
ਆ ਓ ਤਾਂ ਹੈ ਹੀ ਐ ਬੱਚਿਆਂ ਨਾਲ ਵੀ ਬੰਦਾ ਪੂਰਾ ਦਿਨ ਓ ਆਂਦੇ ਨੇ ਬਜਰ ਸਕੂਲ ਦਾ ਟਾਈਮ ਓ ਹੁੰਦਾ ਨਾ ਕੁਛ ਕੰਮ ਕਰਨਾ ਤੇ ਉਦੇ ਲਈ ਅਪਾਂ ਨੂੰ ਖੁੱਦ ਨੂੰ ਥੋੜ੍ਹਾ ਟਾਈਮ ਨਿਕਾਲਣਾ ਪੈਂਦਾ। ਔਂਦਾ ਨਾ ਵੀ ਐ ਟਾਈਮ ਤੇ ਵੀ ਮੇਰਾ ਟਾਈਮ ਐ। ਬ੍ਹਾਣੇ ਬੰਦਾ ਬੈ ਜਾਂਦਾ।
ਸਈ ਗੱਲ ਐ ਹਾਂਜੀ-ਹਾਂਜੀ, ਬਸ ਬੱਚਿਆਂ ਨੇ ਇਧਰੋਂ ਸਕੂਲੋਂ ਆਣਾ। ਹਾਂਜੀ-ਹਾਂਜੀ, ਮੈਂ ਕਰਦੀ ਆ ਜੀ ਜੋਬ।
ਫੁਲ ਡੇ ਵਰਕਿੰਗ ਓ।
ਹਾਂਜੀ ਮੇਰਾ ਆ, ਮੇਰਾ ਦੋਪੈਰੇ ਸਟਾਰਟ ਹੁੰਦੀ ਐ ਜੋਬ ਤੇ ਮੇਰੀ ਰਾਤ ਤਿਕਨ ਚੱਲਦੀ ਐ।
ਅੱਛਾ-ਅੱਛਾ।
ਹਾਂਜੀ-ਹਾਂਜੀ। ਤੇ ਫੇਰ ਚਲੋ ਵਦੀਆ ਫਿਰ ਵੀ ਬੰਦਾ ਤਾਂ ਬਿਜ਼ੀ, ਹਾਂ ਬਿਜ਼ੀ ਰੈਂਦਾ।
ਬਿਲਕੁਲ ਹੋਰ ਡਿਨਰ ਦੀ ਤਿਆਰੀ ਹੋ ਗਈ।
ਹਾਂਜੀ, ਸਾਡੇ ਬਸ ਸਬਜ਼ੀ ਹੈ ਸਬਜ਼ੀ ਵਗੈਰਾ ਕਰ ਲਈ ਦੀ ਐ ਚਪਾਤੀਆਂ ਬਾਦ ਚ ਜਦੋਂ ਆਂਦੇ ਬਨਾ ਲਈ ਦੀ ਐ ਬਸ।
ਹੂੰ, ਹੂੰ ਸਈ ਐ।
ਲੇਟ ਈ ਹੁੰਦਾ ਤੁਆਡਾ ਕੋਲ।
ਸਬ ਬੱਚੇ ਠੀਕ ਨੇ।
ਹਾਂਜੀ, ਬੱਚੇ ਵਦੀਆ ਜੀ ਵਦੀਆ।
ਹਾਂ ਹੁਣ ਤਾਂ ਸਕੂਲ ਦੀ ਸਵੇਰੇ ਦੀ ਤਿਆਰੀ ਹੋ ਰੀ ਹੋਏਗੀ ਨਾ। ਬੈਗ ਪੈਕ ਕਰੋ
ਗੱਲ ਐ ਬਿਲਕੁਲ ਬੜਾ ਮੁਸ਼ਕਿਲ ਕੰਮ ਐ। ਸਈ ਗੱਲ ਐ, ਬੱਚਿਆਂ ਨੇ ਤਾਂ ਕੀ ਕਰਨਾ ਆਪ ਈ ਕਰਨਾ। ਹਾਂਜੀ-ਹਾਂਜੀ।
ਜੀ-ਜੀ।
ਤੇ ਕਈ ਕੈਰੇ ਐ ਕਿ ਛੇ ਤੋਂ ਖੁੱਲ ਰਏ ਐ।
ਹਾਂਜੀ।
ਕਈ ਛੇ ਤੋਂ ਖੁੱਲ ਰਏ ਐ ਨਾ।
ਹਾਂ ਕਈ ਛੇ ਤੋਂ ਖੁੱਲ ਰਏ ਐ, ਕਈ ਕੱਲ ਨੂੰ ਐ। ਏ ਬੱਚਿਆਂ ਨੂੰ ਵੀ ਹੈ ਨਾ, ਥੋੜ੍ਹਾ ਜਿਨਾਂ ਨੂੰ ਛੇ ਤੋਂ ਖੁੱਲ੍ਹਿਆ ਉਹ ਨੂੰ ਆਪਣਾ ਥੋੜਾ ਟਾਈਮ ਮਿਲ ਰਿਹਾ ਹੈ
ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਹੈ, ਕੁਛ ਗਰਮੀ ਵੀ ਇੰਨੀ ਹੈ, ਦਿਲ ਤਾਂ ਨਹੀਂ ਕਰ ਰਿਹਾ ਕਿ ਬੱਚਿਆਂ ਨੂੰ ਭੇਜੀ- ਪਰ ਹੁਣ ਭੇਜਣਾ ਹੀ ਪੈਣਾ ਜੋ ਸਕੂਲ ਖੁੱਲ ਕੇ ਤੇ ਘਰੇ ਵੀ ਕੀ ਰੱਖਣਾ ਬੱਚਿਆ ਨੂੰ
ਹਾਂ ਨਹੀਂ ਐਵੇਂ ਲੱਗ ਰਿਹਾ ਸੀ ਕਿ ਥੋੜ੍ਹਾ ਐਕਸਟੈਂਡ ਹੋਣੀ ਚਾਹੀਦੀਆਂ ਨੇ ਛੁੱਟੀਆਂ ਵੈਸੇ ਜਿਸ ਹਿਸਾਬ ਦੀ ਗਰਮੀ ਹੈ
ਹਾਂਜੀ ਗਰਮੀ ਹੈਗੀ
ਹਾਂ, ਤੇ ਬੱਚਿਆਂ ਨੇ ਆਉਣਾ ਵੀ ਉਤੋਂ ਦੋ ਵਜੇ ਨਾਲੇ ਹੈਂ ਇੰਨੀ ਗਰਮੀ ਹੁੰਦੀ ਹੈ ਉਸ ਟਾਈਮ ਤੇ
ਹਾਂ ਸਹੀ ਗੱਲ ਹੈ, ਤੇ ਦੇਖੋ ਜਿਵੇਂ ਪਾਵਰ ਕੱਟ ਲੱਗ ਰਿਹਾ ਤੇ ਉਸ ਅਕੋਰਡਿੰਗ ਲਗਾ ਕੇ ਚੱਲੀਏ, ਤੇ ਉਹ ਸਕੂਲਾਂ ਵਿੱਚ ਉਹ ਕਿੰਨਾ ਕੁ ਟਾਈਮ ਲਾਈਟ ਚਲਾ ਕੇ ਰੱਖਣੀ, ਕਿੰਨਾ ਟਾਈਮ ਜਨਰੇ
ਜਨਰੇਟਰ ਚਲਾਉਣਗੇ, ਸਹੀ ਗੱਲ ਹੈ ਤੇ ਪੱਖੇ ਥੱਲੇ ਏਸੀ ਵੀ ਸਕੂਲ ਦੇ ਏਸੀ ਵੀ ਨੇ ਨਾ ਉਹ ਵੀ ਇੰਨਾ ਕੁ, ਨਹੀਂ ਕੰਮ ਕਰ ਰਹੇ
ਹੂੰ, ਹੁੂੰ, ਹੁੂੰ ਹਾਂਜੀ-ਹਾਂਜੀ
ਜੀ ਉਹ ਛੋਟੇ-ਛੋਟੇ-ਛੋਟੇ ਵੱਡੇ ਬੱਚਿਆਂ ਨੂੰ ਉਹਨਾਂ ਨੂੰ ਤੇ ਪਤਾ ਹੁੰਦਾ ਹੈ ਕਿ ਹਾਂ ਵੀ ਸਕੂਲ ਹੁਣ ਗਰਮੀ ਹੈ ਤੇ ਥੋੜ੍ਹਾ ਗਰਮੀ ਬਰਦਾਸ਼ਤ ਵੀ ਕਰਨੀ ਪੈਣੀ ਹੈ ਉਹ ਜਿਹੜੇ ਛੋਟੇ- ਛੋਟੇ ਆ, ਉਹ ਤੇ ਆਉਂਦੇ ਆ ਸਾਰ ਹੀ ਉਹ ਮੰਮਾ, ਅੱਜ ਕਾ ਦਿਨ ਅੱਜ ਦਾ ਦਿਨ ਬੜਾ ਗੰਦਾ ਸੀ ਮੰਮਾ ਬੜੀ ਗਰਮੀ
ਬਿਲਕੁਲ- ਬਿਲਕੁਲ, ਸਹੀ ਗੱਲ ਆ ਜੀ ਬਿਲਕੁਲ
ਤਾਂ ਸੋਚ ਇਹ ਵੀ ਹੁੰਦਾ ਏ, ਹਾਏ ਕੱਲ੍ਹ ਤੋਂ ਉਹਨਾਂ ਨੇ ਸਕੂਲ ਜਾਣਾ, ਇੰਨੀ ਗਰਮੀ ਹੈ
ਹੋਰ ਆਪਾਂ ਹੁਣ ਪਤਾ ਕਿ ਬੱਚਿਆਂ ਦਾ ਹੁਣ ਨਾ ਉਓਵੇਂ ਦਾ ਬਣ ਗਿਆ ਹੋਇਆ ਸਾਰਿਆਂ ਦਾ ਸ਼ਡਿਊਲ ਹਾਂ ਮਤਲਬ ਜਿਵੇਂ ਹੁਣ ਆਪਾ ਦਾ ਆਪਾ ਤਾਂ ਸਹਿਣ ਕਰਦੇ ਸੀਗੇ ਗਰਮੀ ਪਰ, ਅੱਜ- ਕੱਲ੍ਹ ਦੇ ਬੱਚੇ ਨਹੀਂ ਕਰਦੇ
ਨਹੀਂ ਕਰਦੇ, ਉਹੀ ਨਾ ਸਕੂਲ ਤੋਂ ਆਉਣ ਤੋਂ ਪਹਿਲਾਂ ਏਸੀ ਚੱਲਣਾ ਚਾਹੀਦਾ ਘਰ ਵੀ ਸਕੂਲ ਤੋਂ ਆ ਕੇ ਕਮਰਾ ਠੰਡਾ ਮਿਲਣਾ ਚਾਹੀਦਾ ਆ। ਉਹ ਪਹਿਲੇ
ਮਾਨਾ ਵੱਧ ਗਿਆ ਪਹਿਲਾਂ ਇੰਨਾ ਨਹੀਂ ਸੀਗਾ ਟੈਂਪਰੇਚਰ ਹੁੰਦਾ ਹੁਣ ਤਾਂ ਹੁਣ ਜ਼ਿਆਦਾ ਹੋ ਚੁੱਕਾ ਕੰਮ,
ਪੋਲਿਊਸ਼ਨ ਇੰਨਾ ਨਾ, ਪੋਲਿਊਸ਼ਨ ਵੀ ਤੇ ਇੰਨਾ ਨੇ।
ਬਿਲਕੁਲ
ਜੀ,
ਕੁਛ ਨਹੀ, ਇਹ ਤਾਂ ਨੰਬਰ ਹੈਗਾ ਮੇਰੇ ਕੋਲ ਹੋਰ ਸੁਣਾਓ ਜੀ, ਹਾਂਜੀ-ਹਾਂਜੀ ਹੋਰ ਸੁਣਾਓ ਜੀ!
ਬਸ ਜੀ ਹੁਣ ਦੇਖਾਂ, ਮੇਰਾ ਬੇਟਾ ਵੀ ਗਿਆ ਇੱਧਰ, ਬਾਹਰ ਤੇ ਗਿਆ ਸੀ, ਮੈਂ ਕਿਹਾ ਚੱਲ ਆ ਜਾ ਤੂੰ ਵੀ ਮੈਂ ਉਹਨੇ ਚੱਲ, ਮੈਂ ਕਿਹਾ ਥੋੜੀ ਦੇਰ ਫ੍ਰਰੀ ਹਾਂ। ਤੇ ਗੱਲ ਕਰ ਲੈਂਦੇ ਹਾਂ ਆਪਾਂ, ਚੰਗਾ ਲੱਗਿਆ ਮੈਨੂੰ ਵੈਸੇ, ਤੁਹਾਡੇ ਨਾਲ ਗੱਲ ਕਰਕੇ ਨਾ, ਬਹੁਤ,
ਹਾਂਜੀ- ਹਾਂਜੀ -ਹਾਂਜੀ, ਮੈਨੂੰ ਵੀ ਇੱਥੇ ਬਹੁਤ ਵਧੀਆ ਲੱਗਿਆ ਜੀ!
ਜੀ ਚਲੋ ਚੰਗਾ, ਸਤਿ ਸ੍ਰੀ ਅਕਾਲ ਫਿਰ ਕਰਾਂਗੇ ਓਕੇ ਹਮ ਹਮ